ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ ਵਧੀਆ ਜੀ ਤੁਸੀਂ ਦੱਸੋ।
ਹਾਂਜੀ-ਹਾਂਜੀ ਵਧੀਆ-ਵਧੀਆ ਤੁਸੀਂ ਸੁਣਾਓ, ਅਸੀ ਠੀਕ।
ਹਾਂਜੀ-ਹਾਂਜੀ ਸਭ ਵਧੀਆ ਬਾਏ ਗਲੀ ਮੁੰਡਾ ਤਬੀਅਤ ਖਰਾਬ ਹੋਈ ਦੀ ਏ ਓਦੀ ਜਾਦਾ।
ਹੈਲੋ
ਮੈਂ ਕਿਆ ਗਲੀ ਚ ਰੈਂਦਾ ਸੀ ਮੁੰਡਾ ਸਾਡੀ ਨਾ।
ਹਾਂਜੀ
ਹੈਲੋ
ਹਾਂਜੀ-ਹਾਂਜੀ, ਬੋਲੋ। ਹਾਂਜੀ ਆ ਰੀ ਐ, ਆ ਰੀ ਐ ਤੁਹਾਡੀ, ਬੋਲੋ ਤੁਸੀਂ।
ਨੲ ਉਹ, ਗਲੀ ਚ ਮੁੰਡਾ ਰੈਂਦਾ ਸਾਡੀ ਇੱਕ
ਜੀ, ਹਾਂਜੀ-ਹਾਂਜੀ। ਔ ਕੀ ਹੋ ਗਿਆ ਓਨੂੰ, ਕੀ ਖਾ ਲਿਆ ਉਲਟਾ-ਪੁਲਟਾ।
ਗਰਮੀ ਦਾ ਮੌਸਮ ਹੈਗਾ।
ਹਾਂ ਡੀਹਾਈਡ੍ਰੇਸ਼ਨ ਵੀ ਹੋ ਜਾਂਦੀ ਆ ਨਾ, ਹਾਂ ਬਿਲਕੁਲ-ਬਿਲਕੁਲ। ਹਾਂਜੀ-ਹਾਂਜੀ, ਗਰਮ ਸਰਦ ਵੀ ਹੋ ਗਿਆ ਹੋਨਾ ਡੀਹਾਈਡ੍ਰੇਸ਼
ਗਰਮ ਸਰਦ ਬਿਲਕੁਲ-ਬਿਲਕੁਲ, ਡੀਹਾਈਡ੍ਰੇਸ਼ਨ ਹੋਗੀ ਜੀ।
ਕੀ ਖਾ, ਖਾ ਲਿਆ ਉਲਟਾ ਵੀ ਉਨੇ, ਮਤਲਬ ਕੀ ਪਾਨੀ-ਸ਼ਾਨੀ ਜਾਦਾ ਪੀਂਦਾ ਨੀ ਆ, ਪਾਨੀ ਵਗੈਰਾ ਨੀ ਪੀਂਦਾ ਜਾਦਾ।
ਜਿਵੇਂ ਗਰਮੀ ਚੋਂ ਆਯਾ ਬਾ
ਫਰਿੱਜ ਵਾਲਾ ਹਾਂ, ਉਹੀ ਨਾ, ਅਸੀਂ ਗਰਮ-ਗਰਮ, ਗਰਮੀ-ਗਰਮੀ ਵਿੱਚ ਠੰਡਾ ਪਾਨੀ ਢੂੰਡਦੇ ਆ ਨਾ ਫੇਰ। ਠੰਡਾ ਪਾਨੀ ਪੀਨਾ ਤੇ ਤਸੱਲੀ ਮਿਲੇਗੀ, ਸਾਡੀ ਪਿਆਸ ਖਤਮ ਹੋ ਜਾਏਗੀ।
ਹੈਲਥ ਦਾ ਧਿਆਨ ਕਿੱਥੇ ਰੱਖਨਗੇ
ਹਾਂਜੀ-ਹਾਂਜੀ-ਹਾਂਜੀ। ਓਈ ਨਾ ਅਸੀਂ ਖੁਦ ਈ ਨੀ ਆਪਨੀ ਹੈਲਥ ਦਾ ਰੱਖਾਂਗੇ ਤੇ ਕੋਈ ਹੋਰ ਕੇਈ ਨੀ
ਹੂੰ। ਹੈਲਥ ਦਾ ਵੇਖੋ ਰੱਖਨਾ ਪੈਂਦਾ ਜ਼ਰੂਰੀ ਧਿਆਨ, ਜੇ ਸਰੀਰ ਈ ਸਈ ਨਈਂ ਐ ਤੇ ਪੈਸੇ ਦਾ ਕੀ ਕਰਨਾ ਬੰਦੇ ਨੇ।
ਬਿਲਕੁਲ ਓਹੀ ਬਾਤ ਤੋਂ ਈ ਲੀਪਾ ਪੋਤੀ ਕਰਕੇ ਕੋਈ ਫਾਇਦਾ ਨੀ ਐ, ਜੇ ਅੰਦਰ ਈ ਅਸੀਂ ਠੀਕ ਨੀ ਹੋਵਾਂਗੇ। ਹੈ ਨਾ ਅੱਜ-ਕੱਲ ਏ ਤੇ ਕੁੜੀਆਂ ਤੇ ਜਾਦਾ ਦਾ ਹੁੰਦਾ ਏ ਕੇ ਅੰਦਰੋਂ ਭਾਵੇਂ ਤੁਆਨੂੰ ਯਾਦਵ ਅੰਦਰੋਂ ਭਾਵੇਂ ਜਿਤਨੀ ਮਰਜ਼ੀ ਵੀਕਨੈਸ ਹੋਏ, ਐਕਨੇ ਹੋ ਜਾਨ ਫੇਸ ਤੇ ਕੁਛ ਵੀ ਹੋ ਜਾਏ ਡਾਰਕ ਸਰਕਲ, ਬਾਰੋਂ ਤੇ ਅਸੀਂ ਲੀਪਾ ਪੋ ਚੀ ਕਰਲੋ ਜਿਤਨੀ ਮਰਜ਼ੀ
ਜੀ-ਜੀ, ਬਿਲਕੁਲ-ਬਿਲਕੁਲ, ਬਾਰੋਂ ਤਾਂ ਤੁਸੀਂ ਐ ਵੇਖ ਲਓ, ਜਨਾਨੀਆਂ ਨੂੰ ਈ ਵੇ
ਓਹੀ ਨਾ ਓਹੀ ਮੈਂ ਵੀ ਕੈ ਰਈ ਆਂ, ਬਿਲਕੁਲ ਮੈਂ ਵੀ ਏਹੀ ਕੈ ਰਈ ਆਂ। ਹਾਂਜੀ-ਹਾਂਜੀ, ਪਰ ਏ ਆ ਅੱਜ-ਕੱਲ ਹੋ ਰਈ ਐ ਡੀਹਾਈਡ੍ਰੇਸ਼ਨ ਵਗੈਰਾ, ਆਪਨਾ ਕੀ ਕੈਂਦੇ ਉਸਨੂੰ ਚੀਆ ਸੀਡਸ ਵਗੈਰਾ, ਏਦਾ ਪਾਨੀ ਪੀਓ, ਗੂੰਦ ਕਤੀਰਾ ਹੋ ਗੇਆ ਏਦਾ ਪਾਨੀ ਏ ਵਾਲਾ ਪਾਨੀ ਪੀ ਕਤੀਰਾ ਬਨਾ ਕੇ ਪੀਓ, ਚਲੋ ਵਦੀਆ ਓ ਵੀ।
ਚਲੋ, ਗਰਮੀ ਕਰਕੇ ਤੇ ਚਲੋ ਹੈ ਈ ਏ ਵੈਸੇ ਵੀ ਮੁੰਡੇਆਂ ਦਾ ਖਾਨ-ਪੀਨ ਵੇਖ ਲੋ ਤੁਸੀਂ ਜੰਕ ਫੂਡ ਖਾਂਦੇ ਨੇ ਜੀ ਬਾਰ ਦਾ।
ਹਾਂ ਓਹੀ ਨਾ ਜੰਕ ਫੂਡ ਬਾਰ ਦਾ ਕੀ ਦੇਖੋ ਨਾ, ਜਿਤਨਾ ਤੁਸੀਂ ਬਾਰ ਦਾ ਜੰਕ ਫੂਡ ਫਾਸਟ ਫੂਡ ਵਗੈਰਾ ਕੁਛ ਵੀ ਖਾਓਗੇ ਓਇਲੀ ਚੀਜ਼ਾਂ ਖਾਓਗੇ ਬਾਰ ਦਾ ਘਰੇ ਪਰੌਠੀਆਂ ਵਗੈਰਾ ਕੁਛ ਵੀ ਖਾਓਗੇ, ਓ ਤੇ ਤੁਆਨੂੰ ਤੁਆਡੀ ਹੈਲਥ ਦਾ ਅਸਰ ਤੇ ਕਰੇਗੀ ਹੈਲਥ ਤੇ, ਹੁਨ ਦੇਖੋ ਵੇਟ ਗੇਨ ਹੋ ਜਾਂਦਾ ਹਨਾ। ਵੇਟ ਗੇਨ ਤੇ ਈ ਕਿਤਨੇ ਜਾਦਾ ਰੋਗ ਲੱਗ ਜਾਂਦੇ ਨੇ ਇਨਸਾਨ ਨੂੰ ਹਨਾ। ਜਿੱਦਾਂ ਹੁਨ ਯੂਰਿਕ ਐਸਿ ਡ ਵੱਧ ਗੇਆ, ਯੂਰਿਕ ਐਸਿਡ ਵੀ ਹੋ ਜਾਂਦਾ ਐ ਹਨਾ ਥਾਇਰਾਇਡ ਵਗੈਰਾ ਵੇਟ ਗੇਨ ਦਾ ਵੀ ਥਾਇਰਾਇਡ ਹੁੰਦਾ, ਲੂਜ ਦਾ ਵੀ ਹੁੰ ਦਾ ਬਟ ਵੇਟ ਗੇਨ ਹਾਂ
ਨਈਂ ਬੱਚੇ ਨਈਂ ਧਿਆਨ ਰੱਖਦੇ ਅੱਜ-ਕੱਲ ਦੇ ਐ ਚੀਜ਼ਾਂ ਦਾ, ਨਈਂ ਰੱਖਦੇ ਜੀ। ਖਾਨ-ਪੀਨ ਤੇ ਪੈਲੇ ਹੁੰਦੇ ਸੀ ਜੀ ਦੇਸੀ ਖਾਨੇ ਹੁੰਦੇ ਸੀ।
ਹਾਂ, ਪੈਲੇ ਕਿਓਂਕਿ ਪੈਲੇ ਜ਼ਮਾਨੇ ਤੇ ਪੈਲੇ ਠੀਕ ਸੀ, ਪੈਲੇ ਬੋਤ ਵਦੀਆ ਸੀ ਸਾਡੇ ਹੁਨ ਦੇਖੋ ਨਾ ਹੁਨ ਅ ਦਿਨ ਤੱਕ ਤੇ, ਜੋ ਬਜ਼ੁਰਗ ਐ ਨਾ ਸਾਡੇ ਦਾਦਾ ਜੀ ਦਾਦੀ ਉਨਾਂ ਨੂੰ ਦੇਖ ਲੋ, ਓਨਾਂ ਦੀ ਸੇਤ ਹੁਨੇ ਤੱਕ ਫਿਰ ਵੀ ਸਾਡੇ ਤੋਂ ਤੇ ਠੀਕ ਐ ਨੋਂ, ਅਸੀਂ ਹੁਨੇ
ਦੀ ਉਮਰ ਵਿਚ ਨਾ ਨਈਂ ਪੋਂਚ ਸਕਦੇ ਆਪਾਂ।
ਬਿਲਕੁਲ ਨਈਂ ਤੁਸੀਂ ਪੁੱਜ ਸਕਦੇ ਆ ਓਈਓ ਨਾ ਸਾਡੀ ਸਾਨੂੰ ਵੀਅ ਨਈਂ-ਨਈਂ, ਸਾਡੀ ਵੀਅ ਦੀ ਉਮਰ ਹੁੰਦੀ ਏ ਤੇ ਸਾਡੇ ਗੋਡੇ ਦਰਦ ਹੋ ਜਾਂਦੇ, ਲੱਕ ਦਰਦ ਹੋ ਜਾਂਦੈ, ਹਾਂ ਕਿਉਂ ਹੁੰਂਦਾ ਕਿਉਂਕਿ ਸਾਡਾ ਖਾਣ ਪੀਣ ਈ ਨੀ ਵਧੀਆ।
ਖਾਣ ਪੀਣ ਨੀ ਵਧੀਆ ਨੀ ਆ ਬਿਲਕੁੱਲ ਸਈ ਗੱਲ ਐ ਜੀ।
ਵੀ ਨੀ ਵਧੀਆ ਸੀ ਕੁਛ ਵੀ ਖਾ ਮਤਲਬ ਘਰ ਦੀ ਈ ਚੀਜ਼ਾਂ ਖਾਂਦੇ ਸੀ ਬਾਰ ਦੀ ਤੇ ਖਾਂਦੇ ਈ ਨੀ ਸੀ। ਵਧੀਆ ਸੀ ਹਾਂਜੀ-ਹਾਂਜੀ।
ਤੇ ਐ ਆਪਣਾ ਤੁਸੀਂ ਐ ਵੇਖ ਲੋ ਬੱਚਿਆਂ ਨੂੰ ਅੱਜ-ਕੱਲ ਦੇ ਛੋਟੇ-ਛੋਟੇ ਬੱ ਚਿਆਂ ਨੂੰ ਕਿੰਨੀ ਬਿਮਾਰੀਆਂ ਲੱਗੀਆਂ ਹੋਈਆਂ ਨੇ।
ਉਹੀ ਨਾ ਬੱਚੇ ਦੇਖੋ ਹੁਣ ਮੈਂ ਕਈ ਵਾਰ ਦੇਖਦੀ ਆ ਮੇਰੇ ਅ ਏਧਰ ਆਸ-ਪਾਸ ਦੇ ਬੱਚੇ ਮਤਲਬ ਮੱਲੇ ਵਿੱਚ ਈ ਰੈਂਦੇ ਛੋਟਾ ਜੇਆ ਬੱਚਾ ਐ ਉਦੀ ਓ ਵੀ ਚਾਰ ਸਾਲ ਦਾ ਉਦੀ ਆਈਸ ਸਾਈਡ ਉਨੂੰ ਲੱਗੀ ਦੀ ਆ ਸਪੈਕਸ ਲੱਗੀ ਦੀ ਆ ਆਈਜ਼ ਤੇ ਹਾਂ ਤੇ ਦੇਖੋ ਤੇ ਬੱਚਿਆਂ ਅਸੀਂ ਤੇ ਫੇਰ ਵੱਡੇ ਆ ਸਾਨੂੰ ਪਤਾ ਨੀ ਕੀ ਈ ਹੋਏਗਾ ਵੱਡੇ ਹੋ ਕੇ ਉਦੇ ਫੇਰ ਵੀ ਪਤਾ ਨੀ ਕੇ ਹੋਰ ਕੇੜੇ ਰੋਗਹ ਲੱਗ ਜਾਣਗੇ ਹਨਾ।
ਬਿਲਕੁੱਲ ਸਈ ਗੱਲ ਆ ਜੀ, ਬਿਲਕੁੱਲ ਸਈ ਗੱਲ ਆ।
ਹਾਂਜੀ-ਹਾਂਜੀ-ਹਾਂਜੀ, ਨਾਲ ਤੇ ਗਰਮੀ ਦਾ ਵੀ ਹੈ ਅਸਰ, ਗਰਮੀ ਵੀ ਬੋਤ ਜਿਆਦਾ ਪੈ ਰੀ ਆ। ਹਾਂ ਗਰਮੀ ਵਿੱਚ ਨਾ ਈ ਜਿਆਦਾ ਬਾਹਰ ਨਿਕਲਣ ਬੱਚੇ ਤੇ ਵਧੀਆ ਹਾਂ ਇਸ ਇਸ ਐਕਸਰਸਾਈਜ਼ ਵਗੈਰਾ ਕਰਦੇ ਰੈਂਨ ਤਾਂ ਵੀ ਵਧੀਆ।
ਐਕਸਰਸਾਈਜ਼ ਬੋਤ ਜ਼ਰੂਰੀ ਏ। ਐਕਸਰਸਾਈਜ਼, ਹਾਈਡ੍ਰੇਸ਼ਨ ਬੋਡੀ ਨੂੰ ਬੋਤ ਜ਼ਰੂਰੀ ਐ ਗਰਮੀ ਚ ਠੀਕ ਏ ਜੀ ਉਸ ਤੋਂ ਬਾਅਦ ਫਰੂਟ ਵਗੈਰਾ ਜ਼ਰੂਰ ਖਾਓ ਗਰਮੀ ਚ ਵੋਟਰਮੈਲਨ, ਤਰਬੂਜ਼ ਏਸ ਟੈਮ ਤੇ ਜਿੰਨਾ ਖਾਓਗੇ ਉਨਾਂ ਘੱਟ ਹੈਗਾ ਜੀ।
ਹਾਂਜੀ-ਹਾਂਜੀ-ਹਾਂਜੀ। ਹਰੀਆਂ ਸਬਜ਼ੀਆਂ ਖਾਣ ਨਾਲ ਵੀ ਵਧੀਆ ਹਰੀਆ ਸ ਅੱਜ-ਕੱਲ ਤੇ ਕੋਈ ਸਾਂਗ ਵਗੈਰਾ ਖਾਂਦਾ ਈ ਨੀ ਸੋਚ ਤੇ ਪਤਾ ਨੀ ਕੀ ਐ ਬੱਚੇ ਬੱਚਿਆਂ ਨੂੰ ਹਾਂ ਹਰੀ ਸਬਜ਼ੀਆਂ ਬੱਚਿਆਂ ਨੂੰ ਤੇ ਜ਼ਹਿਰ ਲੱਗਦੀਆਂ ਹਨ। ਦੇ ਦੇਓ ਤੇ ਮੇਰੇ ਖ਼ੁਦ ਤੇ ਬੱਚੇ ਨੀ ਖਾਂਦੇ। ਹਾਂ ਜਿੱਦਾਂ ਮਰਜ਼ੀ ਵੀ ਉਦਾ ਉਦੋਂ
ਦੇਖੋ ਤੁਆਨੂੰ, ਐ ਤੇ ਆਦਤ ਪਾਨੀ ਪੇਗੀ ਬੱਚਿਆਂ ਨੂੰ ਸ਼ੁਰੂ ਤੋਂ ਈ।
ਹਾਂ ਮੈਂ ਤੇ ਨਈਂ ਮੈਂ ਤੇ ਤਾਂ ਵੀ ਖਿਲਾਂਦੀ ਆ ਮੈਂ ਕੁਛ ਨਾ ਕੁਛ ਉਨੂੰ ਗ੍ਰਾਇੰਡ ਕਰਕੇ ਐਸਾ ਜਿੱਦਾਂ ਫੇ ਆਟਾ ਨੀ ਗੁੰਨੀਦਾ ਉਸ ਤਰੀਕੇ ਨਾਲ ਅ ਮਤਲਬ ਸਾ ਜੇੜਾ ਵੀ ਸਾਂਗ ਹੋ ਗਿਆ ਤੇ ਉਨੂੰ ਗ੍ਰਾਇੰਡ ਕਰਕੇ ਆਟਾ ਉਦ ਨਾਲ ਗੁੰਨੀਆ ਗੁੰਨਦੀਆਂ ਓ ਵੀ ਐਜ਼ ਆ ਪ੍ਰੋਟੀਨ ਨੂੰ ਫੇ ਚਲ ਜਾਂਦਾ ਬੱਚੇ ਨੂੰ ਓ ਦੀ ਉਦੀ ਰੋਟੀ ਖਲਾਦੀ ਆ ਮਤਲਬ, ਓ ਵੀ ਵਧੀਆ ਰੈਂਦਾ ਐ। ਵੈਜੀਟੇਬਲਸ ਪਾ ਕੇ ਚਿੱਲਾ ਬਣਾ ਲਿਤਾ ਓ ਵੀ ਬੱਚਿਆਂ ਲਈ ਵਧੀਆ।
ਏ ਤੇ ਮਾਵਾਂ ਨੂੰ ਵੀ ਧਿਆਨ ਰੱਖਣਾ ਜੀ ਵੇਖੋ ਬੱਚਿਆਂ ਦਾ। ਅੱਜ-ਕੱਲ ਦੇ ਬੱਚੇ ਨੀ ਆਪਣੀ ਹੈਲਥ ਨੂੰ ਲੈ ਕੇ ਕੁਸ਼ਅਸ ਹੈਗੇ ਨੀ ਸੋਚਦੇ ਈ ਨੀ ਬਿਲਕੁੱਲ ਹੈਲਥ ਬਾਰੇ ਤੇ ਆਪਣੀ।
ਬਸ ਅੱਜ-ਕਲ ਫੋਨ ਤੇ ਹੀ ਦਾ ਫੋਨ ਦਾ ਹੀ ਹੈ। ਫੋਨ ਦੇ ਦੋ ਤੇ ਚਲੋ ਜੋ ਮਰਜ਼ੀ ਕਰਾਲੋ, ਬਸ ਫੋਨ ਹੋਣਾ, ਹੁਣ ਦੇਖੋ ਛੋਟੇ-ਛੋਟੇ ਬੱਚੇ ਪਹਿਲੇ ਜਿਦ ਕਾਰਨ ਕਿ ਫੋਨ ਦੋ ਸਾਨੂੰ ਫਿਰ, ਰੋਟੀ ਖਾਂਦੇ ਨਹੀਂ ਤੇ ਨਹੀਂ ਖਾਂਦੇ ਸਾਡੇ ਸਾ ਅਸੀਂ ਆਪਣੇ ਟਾਈਮ ਤੇ ਫੋਨ ਦਾ ਤੇ ਚਲੋ ਪਤਾ ਹੀ ਨਹੀਂ ਹੁੰਦਾ ਕੁੱਟ, ਖਾ ਕੇ ਹੀ ਰੋਟੀ ਖਾਂਦੇ ਹੁੰਦੇ ਸੀ ਚਾਹੇ ਲੇਕਿਨ ਖਾਂਦੇ ਸੀ ਜ਼ਰੂਰ। ਹਾਂ ਬੱਟ ਅੱਜ-ਕੱਲ ਦੇ ਬੱਚਿਆਂ ਨੂੰ ਸਿਰਫ਼ ਫੋਨ ਚਾਹੀਦਾ।
ਅੱਜ-ਕੱਲ ਦੇ ਬੱਚਿਆਂ ਨੂੰ ਮਾਰ ਵੀ ਨਹੀ ਸਕਦੇ ਤੁਸੀਂ ਹੱਥ ਵੀ ਨਹੀਂ ਲਾ ਸਕਦੇ।
ਉਹੀ ਨਾ ਉਹੀ ਤੇ ਚੱਕਰ ਹੈ। ਬੱਚੇ ਨੂੰ ਮਾ ਅਗਰ ਚਲੋ ਮਾਰਨਾ ਤੇ ਚਲੋ ਦੂਰ ਦੀ ਗੱਲ ਅਸੀਂ ਝਿੜਕ, ਵੀ ਨਹੀਂ ਸਕਦੇ ਹਨਾ।
ਝਿੜਕ ਵੀ ਨਹੀਂ ਸਕਦੇ ਜੀ ਨਾ ਜੀ ਨਾ ਮਤਲੱਬ ਹੀ ਨਹੀ ਹੈ।
ਜੀ, ਜੀ, ਜੀ, ਜੀ, ਹਾਂਜੀ-ਹਾਂਜੀ। ਹੈਲਥ ਦੇ ਹੀ ਬਸ ਉਹ ਹੋ ਆਣਗੇ ਬੱਚਿਆਂ ਨੂੰ ਹੁਣ ਇਹ ਪੇਰੈਂਟਸ ਤੇ ਵੀ ਡਿਪੈਂਡ ਹੈ ਨਾ ਕਿ ਜਿਸ ਤਰੀਕੇ ਦਾ ਪੇਰੈਂਟਸ, ਮਾਹੌਲ ਰੱਖਣਗੇ ਆਪਣੇ ਘਰ ਦਾ ਵੀ ਤੇ ਬੱਚਿਆਂ ਦੇ ਸਾਹਮਣੇ,
ਪਹਿਲੇ ਹੁੰਦਾ ਸੀ ਤੁਹਾਡੇ ਸਾਹਮਣੇ ਬੱਚੇ ਕ੍ਰਿਕਟ ਖੇਲਦੇ ਸੀ ਬਾਹਰ ਜਾਂਦੇ ਸੀ ਆਪਣਾ ਟਾਈਮ ਦੱਸਦੇ ਤੁਹਾਨੂੰ ਅਸੀਂ ਵੀ ਆਪਾਂ ਬੰਟੇ ਠੀਕ ਹੈ ਜੀ ਕ੍ਰਿਕਟ ਉਸ ਤੋਂ ਬਾਅਦ ਜੀ ਤੁਹਾਡਾ ਗੁੱਲੀ ਡੰਡਾ, ਇਹ ਚੀਜ਼ਾਂ ਖੇਲਦੇ ਹੁੰਦੇ ਸੀ ਬਾਹਰ। ਸਾਰੀਆ ਫੋਨ ਦਾ ਪਤਾ ਹੀ ਨਹੀਂ ਹੁੰਦਾ ਸੀ ਸਾ ਠੀਕ ਹੈ ਜੀ ਅੱਜ-ਕੱਲ ਦੇ ਬੱਚੇ ਖੇਲ, ਕ੍ਰਿਕਟ ਵੀ ਖੇਲਦੇ ਨੇ ਬੰਟੇ ਵੀ ਖੇਲਦੇ ਨੇ ਗਿੱਲੀ ਡੰਡਾ ਖੇਲਦੇ ਨੇ। ਪਰ ਕਿੱਥੇ ਖੇਲਦੇ ਨੇ ਫੋਨ ਚੱ ਖੇਲਦੇ ਨੇ ਜੀ।
ਹਾਂ ਲੂਡੋ ਹੋ ਗਈ ਪਤਾ ਨੀ ਕਿ ਕਿਹੜੀ-ਕਿਹੜੀ ਗੇਮਸ ਹਨ। ਅੱਜ-ਕੱਲ ਤੇ ਬੱਚਿਆਂ ਨੂੰ ਓਹ ਵਾਲੀ ਪਬਜੀ ਨਹੀਂ ਛੋੜਦੀ, ਪਬਜੀ ਹੋ ਗਈ ਪਤਾ ਨਹੀਂ ਕਿਆ-ਕਿਆ। ਨਵੀਂ-ਨਵੀਂ ਗੇਮਸ ਉਹ ਵੀ ਗੇਮਸ ਐਸੀ ਹੈ ਜੋ ਬੱਚਿਆਂ ਦੀ, ਹੈਲਥ ਤੇ ਵੀ ਕਰ ਰਹੀ ਹੈ।
ਕਰਦੀਆ ਉਹਨੁ ਪਬਜੀ ਵੇਖ ਲਓ ਪਬਜੀ ਆਈ ਸੀ ਇੱਕ ਗੇਂਮ। ਬੱਚਿਆਂ ਦੇ ਦਿਮਾਗ ਤੇ ਕਿੰਨਾ ਅਸਰ ਕੀਤਾ ਉਹਨੇ।
ਕੁਲ ਉਹਦੇ ਨਾਲ ਕਈ ਬੱਚੇ ਤੇ ਬੋਲਣਾ ਬੰਦ ਕਰ ਗਏ ਸੀ।
ਬੋਲਣਾ ਬੰਦ ਕਰ ਗਏ ਡਿਪਰੈਸ਼ਨ ਵਿੱਚ ਆ ਗਏ ਕਈ ਦੇ, ਬੜੀ ਮਤਲੱਬ ਬੜੀ ਚੀਜ਼ਾਂ ਹੋਈਆ।
ਹਾਫ ਫੋਨ ਦਾ ਇੱਕ ਤੇ ਸੁੱਖ ਵੀ ਹੈ ਲੇਕਿਨ ਇਹ ਵੀ ਹੈ ਕਿ ਮਿਸਯੂਜ ਅਗਰ ਕਰਨਗੇ ਬੱਚੇ ਤੇ ਬਹੁਤ ਹੀ,
ਮਿਸਯੂਜ ਹੀ ਕਰਦੇ ਨੇ ਜੀ ਬੱਚੇ ਦਾ ਯੂਜ ਕਿੱਥੇ ਕਰਦੇ ਨੇ।
ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਉਹੀ ਨਾ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ, ਫੋਨ ਦੇ ਵਿੱਚ ਅਸੀਂ ਕੁੱਛ ਅੱਛੀ ਚੀਜ਼ਾਂ ਵੀ ਸਿੱਖ ਸਕਦੇ ਹਾਂ ਬਟ ਉਹਨਾਂ ਨੂੰ ਹੈ ਕਿ ਬਸ, ਗਲਤ ਚੀਜ਼ਾਂ ਤੇ ਹੀ ਜ਼ਿਆਦਾ ਫੋਕਸ ਹੁੰਦਾ ਅੱਜ-ਕੱਲ ਦੇ ਬੱਚਿਆਂ ਨੂੰ।
ਬ ਤੇ ਆਹੀ ਹੈਗਾ ਨਾ ਵੀ ਬੱਚਿਆਂ ਨੂੰ ਸਮਝਾਓ ਟਾਇਮ ਸਿਰ ਹੋਰ ਕੀ ਵੀ ਕੀ ਚੀਜ਼ ਵਧੀਆ ਤੁਹਾਡੇ ਲਈ।
ਉਹੀ ਕਹਿ ਰਹੀਆ ਨਾ ਕਿ ਇਹ ਦੋਨੋ ਪੇਰੈਂਟਸ ਦਾ ਹੀ, ਹਾਂ ਮਾਵਾਂ ਦਾ ਵੀ ਹੁੰਦਾ ਹੈ ਬਟ ਦੋਨੋ ਪੇਰੈਂਟਸ ਦਾ ਹੁੰਦਾ। ਪਾਪਾ ਦਾ ਵੀ ਹੁੰਦਾ ਕਿਉਂਕਿ ਬੱਚੇ ਤੁਹਾਨੂੰ ਪਤਾ ਹੈ, ਫ਼ਾ ਹਾਂ, ਫਾਦਰ ਜ਼ਿਆਦਾਤਰ ਘਰ ਨੀ ਹੁੰਦੇ ਬਟ ਏ ਹੈ ਕਿ ਹਾਂ ਬਟ ਏ ਹੈ ਕਿ ਫਾਦਰ ਦਾ ਰੋਬ ਵੀ ਬੱਚੇ ਲਈ ਬੋਤ ਜਾਦਾ ਓ ਹੁੰਦਾ ਹਾਂ ਅੱਜ ਕੱਲ ਹਾਂ ਕਿਉਂਕਿ ਮਾਵਾਂ ਕੋਲ ਬਲ ਕਿਉਂਕਿ ਜਿਤਨਾ ਜਾਦਾ ਟਾਈਮ ਸਪੈਂਡ ਮਾਵਾਂ ਕਰਦੀਅਨ ਬਟ ਬੱਚੇ ਓ ਬੱਚੇ ਓ ਉਸ ਚੀਜ਼ ਨੂੰ ਜਾਦਾ ਓ ਲੈ ਲੈਂਦੇ ਨ। ਕਿ ਹਾਂ ਮੰਮੀ ਅ ਲਾਡ ਵੀ ਕਰੇਗੀ ਬਟ ਪਾਪਾ ਦਾ ਏ ਹੁੰਦਾ ਕਿ ਪਾਪਾ ਗੁੱਸੇ ਸਾ ਵੀ ਜਾਦਾ ਈ ਕਰਨਗੇ ਗੁੱਸਾ ਕਰਨਗੇ ਡਰ ਹੋਏਗਾ ਨਾ ਇੱਕ ਬੰਦੇ ਦਾ ਡਰ ਹੋਏਗਾ ਨਾ ਫੇਰ ਬੱਚਾ ਠੀਕ ਸੁਨ ਲੈਂਦਾ ਮਾਂ ਦੀ ਵੀ ਸੁਨ ਲਏਗਾ ਕਿ ਹਾਂ ਪਾਪਾ ਆ ਜਾਨਗੇ, ਪਾਪਾ ਮਾਰਨਗੇ ਯਾ ਕੁਛ ਵੀ ਹੈਨਾ ਫੇਰ ਬੱਚਾ ਸੁਨ ਲੈਂਦਾ ਐ, ਹਾਂਜੀ-ਹਾਂਜੀ।
ਐ ਹੁਣ ਵੇਖਲੋ ਤੁਸੀਂ ਅੱਜ ਤੁਆਨੂੰ ਗੱਲ ਦੱਸ ਰਆਂ ਮੈਂ ਮੁੰਡੇ ਦੀ ਐ ਵੇਖ ਖੋ ਸਿਰਫ਼ ਦਸ ਮਿੰਟ ਧੁੱਪ 'ਚ ਖੇਲਿਆ ਓ ਮੁੰਡਾ। ਗਲੀ 'ਚ ਦਸ ਮਿੰਟ ਕ੍ਰਿਕਟ ਖੇਲਯਾ ਸਿਰਫ ਜਾਦਾ ਨੀ ਦਸ ਮਿੰਟ 'ਚ ਚੱਕਰ ਆ ਉਨ ਮੁੰਡੇ ਨੂੰ।
ਦੇਖੋ ਨਾ ਕਿਉਂਕਿ ਬੱਚੇ ਖਾਂਦੇ
ਇਮਿਊਨਿਟੀ ਕੀ ਹੈਗੀ ਅੱਜ ਕੱਲ ਦੇ ਬੱਚੇਆਂ ਦੀ ਕੁਛ ਵੀ ਨੀ ਹੈਗੀ ਜੀ। ਵੀਕ ਹੈਗੀ ਏ ਕਿਉਂਕਿ ਖਾਨ-ਪਾਨ ਐਹੋ ਜਯਾ ਹੈਗਾ ਨਾ।
ਐ ਖਾ ਹਾਂ ਖਾਨਾ ਹੀ ਨੀ ਅੱਛਾ ਟਾਈਮ ਇੱਕ ਤੇ ਟਾਈਮ ਨੀ ਐ ਹਾਂ ਟਾਈਮ ਟਾਈਮ ਸਿਰ ਰੋਟੀ ਵੀ ਨੀ ਖਾਨੀ। ਕੋਈ ਫਰੂਟ ਨੀ ਖਾਨਾ ਕਿਉਂਕਿ ਹਰ, ਹਰ ਚੀਜ਼ ਦਾ ਟਾਈਮ ਹੁੰਦਾ ਹਨਾ। ਹੁਨ ਜਿੱਦਾਂ ਅਸੀਂ ਲੰਚ ਯਾ ਲੰਚ ਅਸੀਂ ਅਗਰ ਤਿੰਨ ਵਜੇ ਸਾਢੇ ਤਿੰਨ ਵਜੇ ਕਰੀਏ ਤੇ ਓ ਤੇ ਹੈ ਨੀ ਓ ਤੇ ਤੁਆਡੇ ਅਹ ਹੈਨਾ ਹੈਲਥ ਤੇ ਈ ਅਸਰ ਕਰੇਗਾ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ।
ਚਲੋ ਮੈਂ ਕੈਨਾ ਓਦੀ ਮਦਰ ਨੂੰ। ਵੀ ਸਮਝਾਨਾ ਜਾ ਕੇ ਨਾ ਮੁੰਡੇ ਦੀ ਵੀ ਆਪਣਾ ਫਲੂਡ ਵਗੈਰਾ
ਦੇਖੋ ਅਸੀਂ ਅਪਨੇ ਆਪਨੇਆਂ ਨੂੰ ਈ ਸਮਝਾ ਸਕਦੇ ਆਂ ਔਰਾਂ ਨੂੰ ਤੇ ਅਸੀਂ ਚਲੋ ਤੇ ਈ ਕਾਂਗੇ ਆਪ ਅਪਨੇਆਂ ਨੂੰ ਵੀ ਸਮਝਾ ਸਕਦੇ ਆ ਤੇ ਜੀ, ਜੀ, ਜੀ, ਜੀ।
ਚਲੋ ਮੈਂ ਤੁਆਨੂੰ ਕਰਨਾ ਫਿਰ ਥੋੜੀ ਦੇਰ ਤੱਕ ਕੌਲ ਨਾ ਜੀ। ਠੀਕ ਐ, ਮੈਂ ਸਮਝਾ ਦਿਆਂਗਾ ਓਨੂੰ ਮੁੰਡੇ ਨੂੰ ਸਮਝਾ ਦਾਂਗਾ ਓਕੇ।